ਹੂੰ,
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ?
ਹੋਰ ਠੀਕ ਬਸ ਵਧੀਆ, ਤੁਸੀਂ ਸੁਣਾਓ ਠੀਕ ਹੋ?
ਹਾਂਜੀ ਵਧੀਆ ਜੀ ਵਧੀਆ, ਕੀ ਕਰ ਰਹੇ ਸੀ?
ਬਸ ਬੈਠੇ ਸੀਗੀ, ਘਰ ਪਰਿਵਾਰ ਸਭ ਠੀਕ-ਠਾਕ?
ਹਾਂਜੀ ਘਰ ਤੋਂ ਸਭ ਠੀਕ ਹੈ, ਤੁਹਾਡਾ ਪਰਿਵਾਰ ਠੀਕ ਹੈ?
ਹਾਂਜੀ, ਹਾਂਜੀ, ਹਾਂਜੀ, ਸਾਰੇ ਵਧੀਆ ਨੇ ਸਬ
ਹੂੰ, ਹਾਂ।
ਬਸ ਬੈਠੇ ਹੋ ਸੀਗੇ, ਇੱਧਰ ਬਾਰਿਸ਼ ਆਦੀ ਪਈ ਸੀ। ਹਾਂਜੀ, ਹਾਂਜੀ, ਹਾਂਜੀ, ਹਾਂਜੀ ਕਰ ਲਿਆ, ਨਾਸ਼ਤਾ-ਨੁਸ਼ਤਾ ਸਭ‌। ਵਧੀਆ ਹਾਂਜੀ-ਹਾਂਜੀ ਹੋਰ ਗਏ ਸੀ, ਤੁਸੀਂ ਸਕੂਲ ਬੱਚਿਆਂ ਦੇ?
ਹਾਂਜੀ-ਹਾਂਜੀ ਮੈਂ ਹਾਂ ਸਕੂਲ ਦਾ ਫੰਕਸ਼ਨ ਬਹੁਤ ਵਧੀਆ ਸੀ। ਅਸੀਂ ਜਦੋਂ ਸਕੂਲ ਚ ਪੜ੍ਹਦੇ ਸੀ ਤੇ ਬੜਾ ਇੰਜੋਏ ਕਰਦੀ ਸੀ, ਬਟ ਇਹ ਨਾ ਸਕੂਲ ਵੀ ਥੋੜ੍ਹੀ ਜ਼ਿਆਦਾ ਸਟਿਕਨੈਸ ਹੁੰਦੀ ਹੈ। ਅ ਜਿਹੜੇ ਟੀਚਰ ਕਰਦੇ ਨੇ ਜਿਵੇਂ ਦੇਣੀ ਜਾਂ ਕੰਮ ਸਕੂਲ ਦਾ ਨਾ ਕਰਨਾ ਤੇ ਡਾਂਟ ਦੇਣਾ। ਓ ਟੀਚਰ ਮਾਰ ਵੀ ਦਿੰਦੇ ਸੀ। ਇਸ ਤਰ੍ਹਾਂ ਦਾ ਸਕੂਲ ਦੀ ਮਤਲਬ ਸਾਡੀ ਲਾਈਫ ਐਵੇਂ ਦੀ ਸੀਗੀ ਬਟ ਆਪਣੇ ਸਕੂਲ ਵੀ, ਤੇ ਅਹ ਮੈਂ ਸਭ ਤੋਂ ਅੱਗੇ ਸੀ। ਆਪਣਾ ਫਸਟ ਕਲਾਸ ਵਿੱਚ ਫਸਟ ਆਉਣਾ ਫਿਰ ਪ੍ਰਾਈਜ਼ ਮਿਲਣਾ। ਅਹ ਸਾਡੇ ਸਕੂਲ ਵਿੱਚ ਜਿੰਨੇ ਵੀ ਫੈਸਟੀਵਲ ਨੇ ਉਹ ਮਨਾਏ ਜਾਂਦੇ ਸੀ। ਜਿਵੇਂ ਲੋਹੜੀ ਹੋ ਗਈ ਤੇ ਲੋਹੜੀ ਤੇ ਟੀਚਰ ਨੇ ਸਾਰੇ ਬੱਚਿਆਂ ਨੂੰ ਕਹਿਣਾ ਕਿ ਅੱਜ ਸਾਰੇ ਇੰਜੋਏ ਕਰਾਂਗਾ, ਕਿਸੇ ਨੇ ਗਾਣਾ ਸੁਣਾਣਾ ਕਿਸੇ ਨੇ ਕੋਈ ਚੁਟਕਲਾ ਸੁਣਾ ਦੇਣਾ। ਉਹ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਉਹ ਵੰਡ ਦਿੰਦੇ ਸੀ, ਮੂੰਗਫਲੀਆਂ ਤੇ ਰੇਵੜੀਆਂ ਵਗੈਰਾ।
ਹਾਂਜੀ ਬਣਦੇ ਸੀ ਪਹਿਲਾਂ।
ਹਾਂ, ਅ ਜੇ ਦੀਵਾਲੀ ਆਣੀ ਤੇ ਦੀਵਾਲੀ ਤੇ ਵੀ ਬਹੁਤ ਇੰਜੋਏ ਕਰਨਾ, ਸਾਰੀ ਟੀਚਰਸ ਵੀ ਸਾਰੇ ਸਾਰੇ ਇੱਕ ਦਿਨ ਅ ਜਿਵੇਂ ਹਫ਼ਤੇ ਦੇ ਲਾਸਟ ਵਾਲੇ ਦਿਨ ਜਿਵੇਂ ਦੀਵਾਲੀ ਆਣ ਵਾਲੀ ਹੈ, ਤੇ ਉਸੇ ਇੱਕ ਹਫ਼ਤਾ ਪਹਿਲੇ ਹੀ ਨਾ ਜਿਹਦਾ ਦਿਨ ਹੁੰਦਾ ਸੀ। ਸ਼ਨੀਵਾਰ ਨੂੰ ਤੇ ਉਹ ਸਾਰੇ ਬੱਚਿਆਂ ਨੂੰ ਬੁਲਾ ਕੇ ਬਸ ਫੁੱਲ ਚੜੀਆ ਜਲਾਨੀਆਂ। ਛੋਟੇ ਮੋਟੇ ਜਿਹੜੇ ਪਟਾਕੇ ਹੁੰਦੇ ਨੇ ਉਹ ਉਜਾ ਲਣੇ ਵੱਡੇ ਨਾਲ ਉਜਾਣੇ ਬਸ ਇੰਜੋਏ ਕਰਨਾ ਹੁੰਦਾ ਸੀ।
ਹਾਂਜੀ-ਹਾਂਜੀ, ਤਿਉਹਾਰਾਂ ਨੂੰ ਤਾਂ ਮਨਾਣਾ ਚਾਹੀਦਾ, ਸਕੂਲ ਵਾਲੇ ਵੀ ਮਨਾਂਦੇ ਸੀਗੇ। ਪਹਿਲਾਂ ਕੀ ਸੀ, ਪਹਿਲਾਂ ਤੇ ਮਾਰ ਕੁੱਟ ਦਿੰਦੇ ਸੀ ਮੈਡਮਾਂ। ਔਰ ਅੱਜ-ਕੱਲ ਕੋਈ ਹੱਥ ਨੀ ਲਗਾ ਸਕਦਾ, ਮਾਂ-ਪਿਓ ਮਨਾ ਕਰਦੇ ਨੇ ਨਹੀਂ ਸਾਡੇ ਬੱ ਬੱਚੇ ਨੂੰ ਕੁਛ ਨੀ ਕਹਿਣਾ, ਸਾਡੇ ਬੱਚੇ ਨੂੰ ਕੁਛ ਨੀ ਕਹਿਣਾ, ਮਾਰਨ ਵੀ ਨੀ ਦਿੰਦੇ, ਬੱਚਿਆਂ ਨੂੰ ਅੱਜ ਅੱਜ-ਕੱਲ ਬੱਚੇ ਨੂੰ ਕਹਿਣ ਦਾ ਮਾਰਨ ਦਾ ਕੋਈ ਹਾਲ ਹੀ ਨਹੀਂ ਹੈਗਾ, ਨਾ ਚੱਲ ਇੰਨੇ ਖਾਸ ਤਿਉਹਾਰ ਮਨਾਏ ਜਾਂਦੇ ਨੇ, ਪਹਿਲਾਂ ਤਾਂ ਫਿਰ ਵੀ ਅਹ ਸਕੂਲਾਂ ਚ ਲੋਹੜੀ ਦਾ ਤਿਉਹਾਰ ਮਨਾਣਾ ਤੇ ਹੁਣ-ਹੁਣ ਓਹੀ ਸਿੱਖ ਹੀ ਹੈ ਨਾ, ਬਸ ਉਹ ਮਨਾਂਦੇ ਨੀ ਲੋਹੜੀ ਦਾ ਤਿਉਹਾਰ। ਅੱਜ-ਕੱਲ ਤੇ ਛੁੱਟੀ ਵੀ ਲੋਹੜੀ ਤੇ ਬੰਦ ਹੋ ਗਈ ਏ, ਛੁੱਟੀ ਨੀ ਕਰਦੇ।
ਹਾਂ।
ਲੋਹੜੀ ਦੀ ਛੁੱਟੀ ਨਹੀਂ ਹੁੰਦੀ, ਸੰਗਰਾਂਤ ਦੀ ਛੁੱਟੀ ਕਰ ਛੱਡਦੇ ਨੇ। ਤੇ ਲੋਹੜੀ ਦੀ ਛੁੱਟੀ ਨੀ ਕਰਦੇ ਹੈਗੇ, ਹਾਂ ਦੀਵਾਲੀ ਵੀ ਹਾਂਜੀ ਦੀਵਾਲੀ ਦਾ ਤਿਉ, ਹਾਂਜੀ-ਹਾਂਜੀ।
ਉਸ ਤੋਂ ਬਾਅਦ ਆਪਣਾ ਅਹ ਅਹ ਕਿ ਐਹ ਸਕੂਲ ਵਿੱਚ ਇੰਨੀਆਂ ਸਾਡੇ ਕੋਲੋਂ ਖੇਡਾਂ ਕਰਵਾਂਦੇ ਸੀ। ਰੇਸ ਲਗਵਾਣੀ ਬੱਚਿਆਂ ਕੋਲੋਂ, ਖੋ-ਖੋ ਖੇਡਣਾ। ਸਟੈਪੂ ਖੇਡਣਾ, ਏਦਾਂ ਦੀਆਂ ਸਕੂਲ ਦੇ ਵਿੱਚ ਅਸੀਂ ਖੇਡਾਂ ਰੱਸੀ ਟੱਪਣੀ, ਹਾਂ। ਅਹ ਰੱਸੀ ਟੱਪਣੀ, ਅਹ ਰੱਸੀ ਟੱਪਣੀ ਅੱਛਾ, ਇੱਕ ਤਾਂ ਇੱਕ ਲੱਤ ਤੇ ਦੂਸਰੀ ਕੁੜੀ ਦੀ ਲੱਤ ਲੈ ਕੇ, ਉਹਨੂੰ ਬੰਨ ਕੇ ਰੇਸ ਲਾਣੀ।
ਹਾਂਜੀ-ਹਾਂਜੀ।
ਤੇ ਬੋਰੀ ਵਿੱਚ ਦੋਨੋ ਪੈਰ ਪਾ ਕੇ ਅਸੀ ਜੰਪ ਲਗਾਣੀ, ਐਦਾਂ ਦੀਆਂ ਐਦਾਂ ਦੀ
ਹਾਂਜੀ, ਚਮਚ ਵਿੱਚ ਮੂੰਹ ਵਿੱਚ ਚਮਚ ਪਾ ਕੇ ਨਿੰਬੂ ਰੱਖ ਕੇ ਸੂਈ ਵਿੱਚ ਧਾਗਾ ਪਾਣਾ, ਹਾਂਜੀ-ਹਾਂਜੀ ਬੜੇ ਖੇਡ ਖਿਡਾਂਉਦੇ ਸੀ ਗੇ।
ਹਾਂ, ਐਸ ਤਰ੍ਹਾਂ ਦੀਆਂ ਖੇਡਾਂ ਸਕੂਲ ਚ ਬੜੀਆਂ ਕਰਵਾਂਦੇ ਸੀ, ਤੇ ਅਸੀਂ ਪਾਰਟੀਸਪੇਟ ਵੀ ਬਹੁਤ ਕੀ ਤੈ ਤੇ ਪ੍ਰਾਈਜ਼ ਜਿੱਤੇ ਨੇ, ਜਦੋਂ ਅਸੀਂ ਕੋਈ ਫਸਟ ਆਣਾ ਸੀ ਗਾ ਪ੍ਰਾਈਜ਼ ਮਿਲਣਾ, ਸਾਨੂੰ ਸਟੇਜ ਤੇ ਬੁਲਾਣਾ। ਸਟੇਜ ਤੇ ਬੁਲਾ ਕੇ, ਫੇਰ ਕਲੈਪਿੰਗ ਬੱਚਿਆਂ ਤੋਂ ਕਰਵਾਣੀ ਐ। ਬੱਚੇ ਐਨੇ ਖੁਸ਼ ਹੋਣਾ ਮਤਲਬ ਬਈ ਖ਼ੁਸ਼ੀ ਉਹ ਖੁਸ਼ੀ-ਖੁਸ਼ੀ ਸਟੇਜ ਤੋਂ ਥੱਲੇ ਆਣਾ, ਸਾਰਿਆਂ ਨੇ ਮਿਲਣਾ ਕਿ ਅਸੀਂ ਪ੍ਰਾਈਜ਼ ਲੈ ਕੇ ਆਈ-ਆਈ ਹਾਂ। ਹੋਰ ਵੀ ਕਈ ਹੈਗੇ ਨੇ, ਜਿਵੇਂ ਅ ਮੰਨ ਲੋ ਕੋਈ ਐਹ ਕੰਪੀਟੀਸ਼ਨ ਹੁੰਦੇ ਸੀ। ਸੀ ਜਿਵੇਂ ਅ ਬੱਚਿਆਂ ਨੂੰ ਅਹ ਅਹ ਸ਼ਨੀਵਾਰ ਦਿਨ ਨੂੰ ਇਕੱਠੇ ਕਰਕੇ ਬਾਲ ਸਭਾ ਕਰਨੀ। ਉਹਦੇ ਚ ਬੱਚਿਆਂ ਨੇ ਅਹ ਗਾਣੇ ਬੋਲਣੇ।
ਹਾਂ।
ਕਿਸੇ ਨੇ ਕੋਈ ਚੁਟਕਲਾ ਸੁਣਾਣਾ।
ਹਾਂ ਪੇਂਟਿੰਗ-ਪੇਂਟਿੰਗ ਦਾ ਹੋਣਾ, ਸੋਹਣੀ-ਸੋਹਣੀ ਡਰਾਇੰਗਾਂ ਬਣਾਣੀਆਂ। ਪੇਂਟਿੰਗ ਬਣਾਣੀ, ਉਹਦੇ ਚ ਫਸਟ ਕੱਢਣੇ।
ਹਾਂ।
ਹਾਂਜੀ ਸਪੀਚ ਹੁੰਦੀਆਂ, ਗੁਰੂ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਦਾ ਉਹ ਮਨਾਣਾ ਉਹ ਵੀ ਮਨਾਂਦੇ ਸੀਗੇ, ਉਹਨੇ ਤੇ ਕੋਂਪੀਟੀਸ਼ਨ ਹੋਣਾ, ਸਪੀਚਾਂ ਬੁਲਵਾਣੀਆਂ। ਸ਼ਬਦ ਗਾਣ ਗਲ ਬੁਲਵਾਂਦੇ ਸੀ, ਜਿਹੜਾ ਵਧੀਆ ਕਰਦਾ ਸੀ ਉਹਨੂੰ ਫਸਟ ਫੇਰ ਪ੍ਰਾਈਜ਼ ਦਿੰਦੇ ਸੀਗੇ, ਸਾਰਿਆਂ ਨੂੰ ਪ੍ਰਾਈਜ਼ ਦਿੰਦੇ ਸੀ ਤਾਂ ਕਿ ਕੋਈ ਅ ਮਤਲਬ ਨਾਰਾਜ਼ ਨਾ ਹੋਵੇ, ਕਿਸੇ ਦਾ ਉਹ ਨਾ ਹੋ ਅੱਗੇ ਸਾਰਿਆਂ ਨੂੰ ਵਾਧਾ ਕਰਦੇ ਸੀ, ਤਾਂ ਕਿ ਬੱਚੇ ਹੋਰ ਅੱਗੇ ਪਾਰਟੀਸ ਸਪੇਟ ਕਰਨ, ਹੋਰ ਉਹਦੇ ਚ ਭਾਗ ਲੈਣ।
ਹੂੰ, ਉਹ ਜਿਹੜੇ ਬੱਚੇ ਦਸ ਦਸਵੀਂ ਚ, ਅਹ ਬਾਹਰ ਜਾ ਰਹੇ ਹੁੰਦੇ ਨੇ, ਮੰਨ ਲਓ ਮੈਟ੍ਰਿਕ ਤੱਕ ਸਕੂਲ ਏ। ਤੇ, ਹੁਣ ਜਿਹੜੇ ਬੱਚਿਆਂ ਨੇ, ਹੁਣ ਦਸਵੀਂ ਕਰਕੇ ਚਲੇ ਜਾਣਾ। ਤੋ ਨਾਈਨਥ ਕਲਾਸ ਦੇ ਬੱਚੇ, ਉਹਨਾਂ ਨੂੰ ਫਿਰ ਅਹ ਪਾਰਟੀ ਦਿੰਦੇ ਸੀ, ਫੇਅਰਵੈਲ ਹੁੰਦੀ ਸੀ। ਤਾਂ, ਵੀ ਬੜਾ ਇੰਜੋਏ, ਹੁੰਦਾ ਸੀ ਤੇ ਇੱਕ ਐਨੂਅਲ ਫੰਕਸ਼ਨ ਹੁੰਦਾ ਹੈ। ਐਨੂਅਲ ਫੰਕਸ਼ਨ ਵਿੱਚ ਵੀ ਅ ਅੱਛਾ, ਮਨਾਇਆ ਜਾਂਦਾ ਹੈ। ਉੱਥੇ ਪਾਰਟੀਸਪੇਟ ਕਰਦੇ ਨੇ ਬੱ ਜੇ, ਕੋਈ ਅ ਜਿਸ ਤਰ੍ਹਾਂ, ਕੋਈ ਨਾਟਕ ਕੋਈ ਪਲੇਅ, ਕਰਦਾ ਸਟੇਜ ਤੇ, ਅ ਤੇ, ਇਸ ਤਰ੍ਹਾਂ ਦੇ, ਮਤਲਬ ਸਕੂਲ ਵਿੱਚ, ਬੜੇ ਮਤਲਬ ਐ ਫੰਕਸ਼ਨ ਨੇ।
ਹਾਂਜੀ -ਹਾਂਜੀ, ਮੈਂ ਵੀ ਜਦੋਂ ਬਾਹਰਵੀਂ ਚ ਸੀ, ਮੈਂ ਵੀ ਜਦੋਂ ਬਾਹਰਵੀਂ ਚ ਬਾਹਰ ਆਈ ਸੀ ਜਦੋਂ ਸਾਡੀ ਫੇਅਰਵੈੱਲ ਹੋਈ ਸੀ। ਸਾਡੇ ਗੁਰਦੁਆ ਮਤਲਬ ਗੁਰਦੁਆ ਸਕੂਲ ਦੇ, ਅੰਦਰ ਗੁਰਦੁਆਰਾ ਸੀ। ਉੱਥੇ, ਜਪਦੀ ਸਾਹਿਬ ਦੇ ਦੋ ਪਾਠ ਹੋਣੇ, ਆਨੰਦ ਸਾਹਿਬ ਹੋਣਾ, ਚੌਪਈ ਸਾਹਿਬ ਹੋਣਾ, ਫਿਰ ਅਰਦਾਸ ਹੋਣੇ, ਫਿਰ ਸਾਨੂੰ ਪ੍ਰਸ਼ਾਦ ਦੇਣਾ, ਫੇਰ ਉਸ ਤੋਂ, ਬਾਅਦ ਖਾਣ ਪੀਣ ਦਾ, ਥੋੜਾ ਬਹੁਤ ਹੁੰਦਾ ਸੀ ਫੇਰ ਆਪਣੇ -ਆਪਣੇ ਘਰ, ਏਦਾਂ ਸਾਨੂੰ ਫ, ਫੇਅਰਵਲ ਮਨਾਈ ਜਾਂਦੀ ਸੀ। ਸਕੂਲ ਚ, ਬੜਾ, ਬੜੇ ਯਾਦ ਆਉਂਦੇ ਨੇ, ਸਕੂਲ ਦੇ ਦਿਨ।
ਹਾਂ, ਇਹ ਤੇ ਹੈ ਹੀ ਹੈ, ਸਕੂਲ ਦੇ ਵਿੱਚ ਤੇ
ਹੀ, ਮਨਾਉਂਦੇ ਸੀ, ਸਕੂਲਾਂ ਵਿੱਚ। ਤਿਆਰ ਹੋ ਕੇ ਆਉਣਾ, ਪੰਜਾਬਣ ਲੁੱਕ ਬਣ ਕੇ ਆਉਣਾ। ਹਾਂਜੀ, ਪੰਜਾਬੀ ਡਰੈਸਾਂ ਪਾ ਆਣੇ, ਔਰ ਜਿਹੜੀ ਫੇਮਸ ਹੈਗੀ ਆ, ਹਾਂਜੀ -ਹਾਂਜੀ। ਫੁਲਕਾਰੀ ਚੁੰਨੀਆਂ ਲੈਣੀਆਂ, ਫੁਲਕਾਰੀਆਂ ਚੁੰਨੀਆਂ ਲੈ ਕੇ ਡਾਂਸ
ਹਾਂ, ਇਹ ਇਹ ਫੰਕਸ਼ਨ ਨਾ, ਜਦੋਂ ਐਨੂਅਲ ਫੰਕਸ਼ਨ ਹੁੰਦਾ ਸੀ ਨਾ। ਐਨੂਅਲ ਫੰਕਸ਼ਨ ਵਿੱਚ, ਹਰਿਆਣਵੀ ਡਾਂਸ, ਗਿੱਧਾ ਅ ਕਵਾਲੀ। ਅ, ਗਾਣੇ ਦੂਸਰੇ ਹਿੰਦੀ ਦੇ ਗਾਣੇ, ਇਸ ਤਰ੍ਹਾਂ ਦੇ ਅਹ ਹੁੰਦੇ ਸੀ। ਸੀਗੇ।
ਹਾਂਜੀ- ਹਾਂਜੀ।
ਤੇ, ਬੜਾ ਹੀ ਮਜ਼ਾ ਆਉਂਦਾ ਸੀਗਾ, ਇਹਨਾਂ ਸਕੂਲ ਵਿੱਚ ਥੋੜੀ ਜੀ ਸਟਿੱਕਨੈਸ, ਜ਼ਰੂਰ ਹੁੰਦੀ ਸੀ।
ਹਾਂਜੀ।
ਸਕੂਲ, ਲਾਈਫ ਥੋੜੀ ਹੈ ਉਹ, ਥੋੜ੍ਹੀ ਡਰ ਨਾਲ ਹੁੰਦੀ ਹੈ। ਜਿਹੜੀ ਕੋਲੇਜ ਲਾਈਫ ਹੋ ਜਾਂਦੀ ਹੈ। ਅੱਗੇ, ਜਦੋਂ ਕੋਲੇਜ ਜਾਈਦਾ ਨਾ ਤੇ, ਉਹ ਥੋੜੀ ਆਜ਼ਾਦੀ ਹੋ ਜਾਂਦੀ ਹੈ। ਉਥੇ ਟੀਚਰ ਜਿਹੜੇ ਨੇ, ਉਹ ਕੁਛ ਨੀ ਕਹਿੰਦੇ।
ਹਾਂ, ਉਹ ਦਬਾਅ ਨਹੀਂ ਪਾਉਂਦੇ ਹੈਗੇ, ਬੱਚਿਆਂ ਨੂੰ ਕਹਿੰਦੇ, ਨੀ ਕਰਨਾ ਕਰੋ, ਨਹੀ ਕਰਨਾ ਨਾ ਕਰੋ। ਜਿਆਦਾ ਵੱਲ ਧਿਆਨ ਨਹੀਂ ਦਿੰਦੇ।
ਬਸ, ਉਹ ਹੈ ਨਾ, ਕਾਲਜ ਵਿੱਚ ਇਸ ਤਰ੍ਹਾਂ ਐ, ਅਗਰ ਬੱਚੇ ਅਗਰ, ਟੀਚਰਸ ਕੁਛ ਕਹਿ ਵੀ ਦੇਣਗੇ, ਪ੍ਰੋਫੈਸਰ ਕੁਛ ਕਹਿ ਦੇਣਗੇ ਨਾ ਤੇ, ਫੇਰ ਉਹ ਪਤਾ ਕੀ ਕਰਦੇ ਨੇ? ਹੜਤਾਲ ਰੱਖ ਦਿੰਦੇ ਨੇ।
ਹਾਂਜੀ, ਉਹ ਉਲਟਾ ਟੀਚਰਾਂ, ਦੇ ਖਿਲਾਫ਼ ਹੀ ਕਰ ਦਿੰਦੇ ਨੇ। ਸਾਰਿਆਂ ਨੂੰ, ਹਾਂਜੀ ਹਾਂਜੀ।
ਉਹ, ਉੱਥੇ ਹੜਤਾਲ ਕਰਨਗੇ, ਬਸ ਟੀਚਰ ਇਸ ਕਰਕੇ ਉਹਨਾਂ ਨੂੰ, ਕੁਛ ਨੀ ਕਹਿੰਦੇ। ਸਕੂਲ -ਸਕੂਲ, ਲਾਈਫ ਵੀ ਯਾਦ ਆਉਂਦੀ ਹੈ। ਵੀ ਅਸੀਂ ਕਿੱਦਾਂ ਪੜ੍ਹੇ? ਸਕੂਲ ਲਾਈਫ ਵਿੱਚ, ਟੀਚਰ ਡੇ ਡੇ ਵੀ, ਮਨਾਇਆ ਜਾਂਦਾ ਸੀ ਤੇ, ਟੀਚਰ ਵੀ ਇੰਜੋਏ ਕਰਦੇ ਸੀ। ਗਾਣੇ ਗਾਉਂਦੇ ਸੀ। ਅ, ਮਤਲਬ ਸਭ ਕੁਛ, ਅ ਮਤਲਬ ਅੱਛਾ ਹੁੰਦਾ ਸੀ, ਜੋ ਵੀ ਹੁੰਦਾ ਸੀ ਨਾ, ਸਕੂਲ ਦੇ ਵਿੱਚ
ਹਾਂਜੀ- ਹਾਂਜੀ। ਸਕੂਲ ਦੀ ਟਾਈਮ, ਸਕੂਲ ਦੀ ਲਾਈਫ ਤੇ, ਕਾਲੇਜ ਦੀ ਲਾਈਫ ਚ, ਬੜਾ -ਬੜਾ ਫ਼ਰਕ।
ਹਾਂ, ਬੜਾ ਅੰਤਰ, ਹੈਗਾ ਹਮ -ਹਮ। ਹਮ।
ਹਾਂ ਬਸ, ਏਦਾਂ ਹੀ ਹੋਰ। ਕਢਾਈ ਦਾ ਵੀ ਕਪੀਟੀਸ਼ਨ ਹੁੰਦਾ ਸੀ। ਕਿਹੜਾ ਸੋਹਣੀ ਕਢਾਈ, ਫੁੱਲ ਬ ਟੀਆਂ ਜਿਹੜੇ ਹੁੰਦੇ ਨੇਂ, ਉਹ ਤਾਗੇ ਨਾਲ ਉਹ ਕਰਨੇ। ਹਾਂ
ਦੇ ਵੀ ਇਗਜ਼ਾਮ ਹੁੰਦੇ ਸੀ ਤਾਂਵੀ ਅਸੀਂ ਅੱਗੇ-ਅੱਗੇ ਹੋ ਕੇ ਐਗਜ਼ਾਮ ਦਿੰਦੇ ਸੀ।
ਹਾਂਜੀ ਹਾਂਜੀ, ਪੜ੍ਹਾਈ ਵਿੱਚ ਵੀ ਅਵਲ ਆਣਾ, ਸਾਰੇ ਕੌੰਪੀਟਿਸ਼ਨ ਸ਼ਨੀ ਚ ਭਾਗ ਲੈਣਾ।
ਹਾਂ ਫਿਰ ਸਕੋਲਰਸ਼ਿਪ ਲੱਗ ਜਾਣੀ। ਅੱਛੇ ਨੰਬਰ ਆਣੇ ਤੇ ਸ ਸਕੋਲਰਸ਼ਿਪ ਲੱਗ ਜਾਂਦੀ ਸੀ। ਹਂ ਮਤਲਬ ਅਸੀਂ ਸਕੂਲ ਦਾ ਬਰਾ ਨਾਮ ਖੱਟਿਆ, ਸਕੂਲ ਦਾ ਨਾਮ ਉੱਚਾ ਕੀਤਾ। ਟੀਚਰਜ਼ ਪ੍ਰੀਸੀ ਜੇਡੇ ਆ ਮਿਸਟਰ ਹੁੰਦੇ ਸੀ, ਬੜੇ ਖੁਸ਼ ਹੁੰਦੇ ਸੀ ਕਿ ਸਾਡੇ ਸਕੂਲ ਦੇ ਬੱਚੇ। ਬੀ ਅੱਛਾ ਕੰਮ ਕਰਦੇ ਨੇਂ ਤੇ ਸਾਡੇ ਸਕੂਲ ਨਾਮ ਉੱਚਾ ਕਰਦੇ ਨੇਂ। ਤੇ ਬੜੀ ਮਤਲਬ ਸਾਨੂੰ ਉੱਥੋਂ ਬੜਾ ਈ ਸਨਮਾਨ ਮਿਲਿਆ। ਬੜੀ ਇ
ਹਾਂਜੀ, ਹਾਂਜੀ। ਮੈਂ ਵੀ ਕੋਲਜ ਵਿੱਚ ਹੁਣ ਐਮ ਏ ਮੇਰੀ ਕੰਪਲੀਟ ਹੋਈ ਐ, ਦੋ ਸਾਲ ਪਹਿਲਾਂ ਪੰਜਾਬੀ ਤੋਂ ਕੀਤੀ ਮੈਂ ਵੀ ਐਮ ਏ। ਤੇ ਉਹਦੇ ਚ ਵੀ ਮੈਂ, ਮੇਰੀ ਸੈਕਿੰਡ ਥਰਡ ਪਜ਼ਿਸ਼ਨ ਆਂਦੀ ਰਹੀ ਏ ਯੂਨੀਵਰਸਿਟੀ ਇੱਚ ਤੇ ਆਪਣਾ ਸਾਡੇ ਅਖਬਾਰ ਚ ਵੀ ਫੋਟੋ ਆਈ ਐ, ਸਕੂਲ ਦੇ ਮੈਗਜ਼ੀਨ ਚ ਵੀ ਫੋਟੋ ਹੈਗੀਆਂ ਨੇਂ। ਬੜਾ ਟੀਚਰਸ ਸਾਨੂੰ ਇਨਕਰੇਜ ਕਰਦੇ ਨੇਂ। ਸਾਨੂੰ ਬੜਾਵਾ ਦਿੰਦੇ ਨੇਂ, ਪ੍ਰੋਤਸਾਹਨ ਕਰਦੇ ਨੇਂ। ਕਿ ਤੁਸੀਂ ਅੱਗੇ ਵਧੋ, ਹੋਰ ਪੜ੍ਹਾਈ ਕਰੋ, ਹੋਰ ਮਿਹਨਤ ਕਰੋ। ਤਾਂ ਕਿ ਤੁਸੀਂ ਹੋਰ ਅੱਗੇ ਆਓ, ਹਾਂਜੀ ਹਾਂਜੀ। ਸਾਨੂੰ ਉਹੀ ਟੀਚਰਸ ਦੇ ਉੱਪਰ ਹੁੰਦਾ ਬਚ
ਹਾਂ। ਹਂ, ਕੋਲਜ ਲਾਈਫ ਵਿੱਚ ਹੁਣ ਮੈਂ ਅ ਪੰਜਾਬੀ ਵਿੱਚ ਇੰਨੀ ਸੀ ਇੰਟੈਲੀਜੈਂਟ। ਤੇ ਉਹਦੇ ਵਿੱਚ ਮੈਨੂੰ ਪ੍ਰਿੰਸੀਪਲ ਨੇਂ, ਸਭ ਤੋਂ ਅੱਗੇ ਲੱਖਿਆ। ਜਿੰਨੀ ਮਤਲਬ ਕੰਪਲੀਟ ਕੀਤੀ ਐ ਨਾਂ ਮੈਂ ਆਏ ਸਾਲ ਪੰਜਾਬੀ ਚ ਫਸਟ ਆਂਦੀ ਰੀ ਆਂ। ਤੇ ਔ ਔ ਤੇ ਕਦੇ ਐਨੇ ਪ੍ਰਾਈਜ਼ ਮਿਲਣੇ, ਟ੍ਰੋਫੀ ਮਿਲ ਜਾਣੀ ਇੰਡੀਜਵਿਲ ਪ੍ਰਾਈਜ਼ ਮਿਲਣੇ। ਉਹ ਸਾਰੇ ਜਿਹੜੇ, ਜਿਹੜੇ ਇੰਡੀਵਿਅਲ ਹੁੰਦੇ ਸੀ ਉਹ ਪ੍ਰਿੰਸੀਪਲ ਮੈਡਮ ਕਹਿੰਦੇ ਸੀ ਇਹ ਤੁਹਾਡਾ ਟ੍ਰੋਫੀ ਜਿਹੜੀ ਹੁੰਦੀ ਸੀ ਉਹ ਫਿਸ ਰੱਖ ਲੈਂਦੇ ਸੀ ਮਤਲਬ ਬੜੀ ਹਾਂ। ਤੇ ਮੇਰਾ ਕੰਪੀਟੀਸ਼ਨ ਹੁੰਦਾ ਸੀ ਅ ਇਹਦੇ ਵਿੱਚ, ਸਪੀਚ ਵਿੱਚ ਜ਼ਿਆਦਾ। ਪਤਾ ਤੁਹਾਨੂੰ ਉਹਦੇ ਪੰਜ ਮਿੰਟ ਮਿਲਦੇ ਨੇਂ। ਸਿਰਫ ਪੰਜ ਮਿੰਟ ਤੋਂ ਉੱਪਰ ਟਾਈਮ ਹੋ ਜੇ ਤੇ ਓਵਰ ਹੋ ਜਾਂਦੀ ਐ।
ਹਾਂਜੀ ਹਾਂਜੀ। ਸਪੀਚ ਆਪਣੀ ਕਪ ਪੂਰੀ ਕਰਨੀ, ਪੂਰਾ ਜੋਸ਼ ਨਾਲ ਬੋਲਣੀ। ਬਸ ਉੱਥੇ ਤੋਂ ਈ ਪਤਾ ਚੱਲ ਜਾਂਦਾ ਐ, ਹਾਂਜੀ।
ਹਾਂ ਬਸ ਇਸ ਚੀਜ਼ ਚ ਮੈਂ ਬਹੁਤ ਅੱਗੇ ਸੀ ਵੀ ਜਿਵੇਂ ਹੁਣ ਗੁਰ ਜਿਵੇਂ ਹੁਣ ਕਿਸੇ ਗੁਰੂ ਦਾ ਅ ਗੁਰਪੁਰਬ ਆ ਗਿਆ ਤੇ ਉਹਦੇੇ ਵੇਸ ਤੇ ਵੀ ਸਪੀਚ ਤਿਆਰ ਕਰਨੀ ਵੀ ਉਸ ਟਟ ਟਾਈਟਲ ਦੇ ਦੇ ਨਾਂ ਉਪਰ ਹੈ ਬੀ ਏ ਤੇ ਵੀ ਸਪੀਚ ਤਿਆਰ ਕਰੋ, ਫਿਰ ਸਾਡੇ ਨਾਲ ਪ੍ਰਿੰਸੀਪਲ ਲੈਕਚਰਾਰ ਸਾ ਬ ਸਾਡੇ ਨਾਲ ਜਾਂਦੇ ਸੀ ਜਿਵੇਂ ਅ ਦੂਰ ਦੂਰ ਕੋਲਸਾ ਦੇ ਵੀ ਜਾਂਦੇ ਸੀਗੇ ਤੇ ਕੋਲਸਾ ਵਿੱਚੋਂ ਜਦੋਂ ਵੀ ਆਇਆ ਅਸੀਂ ਗਏ ਆਂ ਅਸੀਂ ਕਦੀ ਮਤਲਬ ਜਿੱਤ ਹੀ ਪ੍ਰਾਪਤ ਕਰਕੇ ਆਏ ਹੈਗੇ ਆ
ਹਾਂਜੀ, ਹਾਂਜੀ, ਚਲੋ ਚੰਗਾ ਲੱਗਿਆ ਬਾਕੀ ਗੱਲ ਕਰਕੇ ਤੁਹਾਡੇ ਨਾਲ। ਫਿਰ ਅਗਲੀ ਕਾਲ ਚ ਗੱਲ ਕਰ ਹਾਂਜੀ ਹਾਂਜੀ। ਚੰਗਾ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।